ਹੈਲੋ
ਹਾਂ ਕਿੱਧਰ ਰਹਿਗਾ ਮੈਂ
ਹਾਂ ਈ ਸੀ ਬ ਯਰ
ਅੱਛਾ ਕੀ ਖਾਣਾ ਹੈ ਰੋਟੀ ਚ ਕੀ ਖਾਣਾ
ਸਬਜ਼ੀ ਕਿ ਬਣਾਈ ਹੈ
ਆਲੂ ਵੜੀਆਂ
ਵਾਧੂ ਬੜੀਆਂ
ਹਾਂ ਪਨੀਰ ਬਣਾਣਾ ਨਾਲ ਹੈ
ਕਿ ਕਰਆਂ
ਕਿਉਂਕਿ
ਪਨੀਰ ਬਣਾ ਲਾ
ਪਨੀਰ ਬਨਾਲਾ ਲੋ
ਹਨਾ ਖਾਧਾ ਜਾਏਗਾ ਹੋਰ ਕੀ ਹੈ ਹਨਾ ਹਾਂ ਤੇ ਨਾਲ ਰਸਤੇ ਦਹੀਂ ਲੈਂਦਾ ਅਸੀਂ ਤੇ ਨਾ ਥੋੜੇ ਜ ਰਾਈਤਾ ਬਣਾ ਲਾਂਗੇ ਤੇ
ਕਿਆ ਕੋਈ ਤ
ਹੈ
ਪਿਆਜ ਪਿਊਜ ਪਾ ਗ
ਹਾਂ ਸ਼ਿਮਲਾ ਮਿਰਚਾਂ ਹੀ ਪਈਆਂ ਨੇ ਮੈਂ ਕਿਹਾ ਜਿੱਦਾਂ ਤਾਂ ਪਨੀਰ ਬ ਸ਼ਿਮਲਾ ਮਿਰਚਾਂ ਪਈਆਂ ਨਾ ਮੈਂ ਸ਼ਿਮਲਾ ਮਿਰਚਾਂ ਪਾ ਲਵਾਂਗੇ ਪਨੀਰ ਪਾ ਲਾਂਗੇ ਪਿਆਜ ਪਾ ਲਾਂਗੀ ਉਾਂ ਹੀ ਚ ਪਾ ਕੇ ਸਵਾਦ ਬਣਾ ਲਾਂਗੇ ਜਿਵੇਂ ਉਹ ਕੜਾਈ ਕੀ ਬੋਲੇ ਕਿਹੜਾ ਪਨੀਰ ਕਾਹ ਕਿਹੜਾ ਕੜਾਹੀ ਪਨੀਰ ਕੇ
ਪਨੀਰ ਟਿੱਕਾ
ਹ ਪਨੀਰ ਟਿੱਕਾ ਹਾਂ ਪਨੀਰ ਟਿੱਕਾ ਹਾਂ ਤੇ ਉਹ ਨਾਲ ਰਾਇਤਾ ਪਾਲਾਂਗੇ ਥੋੜਾ ਜਿਹਾ
ਅੱਛਾ
ਕਿੱਧਰ ਹ ਨਾ ਤੂੰ ਹੁਣ ਤੂੰ ਧੋਪੇ ਜਿਆਦਾ ਨਾ ਨਾ ਘੁੰਮ
ਮੈਂ ਧੀ ਸੀ ਬਜੌਰ ਸੀ
ਆਹ ਹੋਰ ਨਾਲ ਕੋਣ ਏ
ਕਿਆ ਹੋਗਾ
ਯਾਰ ਦੋਸ ਕਿਹੜਾ ਕੌਣ ਪਾਪਾ
ਕ ਕਲੀ ਦਾ ਮੁਡਾਂ
ਅੱਛਾ
ਆਹ
ਤੇ ਆਪਣਾ ਹੋਰ ਨਾਨੀ ਘਰ ਆੁੰਦਾ ਆਂਈ ਰਸਤੇੋਂ ਚੋ
ਹਾਂ ਕੀ ਨਾਨੀ ਕੀ ਹੋਆ
ਨਾਨੀ ਨੂੰ ਤੇ ਮੈਂ ਕਿਹਾ ਚੱਲਦੇ ਆਖ ਗੋਡਾ-ਗੋਡਾ ਫੀਰ ਸੀਗੇਖ ਨਾਲ ਕੀ ਹਾਲ ਨਾਨੀ ਦਾ- ਮੈਂ ਤੇ ਠ ਘਲ ਕੇ ਠਹਿ ਕੇ ਜਾਵਾਂਗੀ ਸ਼ਾਮੀ
ਅੱਛਾ
ਹੈਨਾ ਤੇ ਤੂੰਣ ਜਿਹੜੇ
ਹਾਂ-ਹਾਂ
ਹਮ ਤੇ ਉੰਝ ਨਾਨੀ ਕਹਿੰਦੀ ਸੀ ਆਉਂਦਾ ਨੀ ਕਰਨ ਆਉਂਦਾ ਨੀ ਮ ਵੀ ਵੇਖ ਆਂਈ ਨਾਨੀ ਇਸੀ ਬਾਨੇ ਵੇਖੇ ਪੁੱਛ ਕੇ ਪੁੱਛਣ ਆਯਾਂ ਤੇਰਾ ਗੋਡਾ ਠੀਕ ਨੀ ਹੈ ਮੰਮੀ ਕਹਿੰਦੀ ਪਈਸੀ ਠੀਕ ਹੋਣੀ ਹੈ ਬਣਾਣੀ
ਹਮ ਇਹ ਜਿਹੜੀ ਕਣਕ ਕੁਣਕ ਪਈ ਇਹਦਾ ਕੀ ਕਰਨਾ
ਹੋਰ ਐਵੇਂ ਕਰਾਂਗੇ ਨਾ ਉਹ ਦੁਕਾਨਵਾਦ ਇਸਵਾਈ ਲੈਂਦਾ ਤੀਹ ਰੁਪਏ ਲਏਗਾ
ਅੱਛਾ
ਦਸ ਦੇ ਦਗੇ ਕਣਕ ਦੇ ਉਹ ਅੱਟੇੱ ਦੇ ਦਸ ਖੈਲੀ ਲਈ ਆਵਾਂਗੇ
ਅੱਛਾ
ਪੰਜ ਕਿਲੋ ਆਟਾ ਹੈਗਾ ਨਾ ਕਣਕ ਹੈਗੀ ਨਾ ਇਹਦੀ ਪਿ ਸਵਾਈ ਦੇ ਦਾਂਗੇ
ਤੇ ਇਹ ਵੈਸੇ ਕਣਕ ਦੇਣ ਦਾ ਮਤਲਬ ਕੀ ਹੈਗਾ
ਆ ਉਹ ਨਿਮਾਣੀ ਕਾਸ ਤੀ ਨੀ ਦਿੱਤੀ ਸੀ ਕੱਲ
ਹਾਂ
ਨਿਮਾਣੀ ਕਾਸ ਤੀ ਨਾਨੀ ਨੇ ਕਿਹਾ ਮੈਂ ਮੈਂ ਸੂਟ ਤਾਂ ਮੈਂ ਰੱਖੇ ਹੈ ਦੇਣ ਵੀ ਨਵਾਂ ਮੁਕਾ ਵਾਂਗੀ ਤੇ ਪੰਜ ਕਿਲੋ ਕਣਕ ਹ ਅੱਛਾ ਨੀ ਲੈਣ ਲੱਗ ਨਾਮੀ ਤੇਰੀ ਦੇਨ ਫੇਠ ਉਹੁਣ ਸੁਨਾਨੀ ਮੈਨੂੰ ਪੰਜ-ਪੰਜ ਕਿੱਲੋ ਖੜਕ ਦੇ ਦ ਮੀਨੂੰ ਨੂੰ ਤੇ ਮੇਰਾ ਦਿਲ ਹੈਗਾ ਸੀ ਮੀਨੂ ਨੂੰ ਕਣਕ ਆਟਟ ਦੇਣ ਤੇ ਮ ਨੂੰ ਨਾ ਆਵੇ ਪ੍ਰੀਤੀ ਮਾਮੀ ਕਹਿੰਦੀ ਕਰਮੈਂ ਬਈ ਪੰਜ ਕਿਲੋ ਕਣਕ ਫਾਲਤੂ ਹੁੰਦੀ ਫ ਤੇਰੇ ਪੈਸੇ ਬੱਜਣਗੇ ਮੇਰੇ ਦੋਸਤ ਨੇ ਬੱਜੇਗਾ ਹੋਰ ਤੇ ਆਈਓ ਉਹ ਆਪਣਾ ਪਿਸਵਾਹ ਲੇਗੀ ਹੈਂ
ਜਾਂ ਮਤਾ ਨਾ ਆਟਾ ਲਿਆਂਦੇ ਆ ਨਾ
ਹਾਂ ਤੇ ਹੁਣ ਓਥਾਂ ਨਿਕਣ ਚੁੱਕ ਗਿਆ ਬਾਜ਼ਾਰ ਉਹਨੇ ਕਤਾ ਕਣਾਾਰ ਉਹਦੇ ਕੋਲ ਕਰ ਲਈ ਸੀ ਸ਼ਨੀਵਾਰ ਇਹਦੇ ਕੋਲੋਂ ਕਿਸਵਾ ਹੈ ਤੋਲ ਕੇ ਤੇ ਦੇ ਤੇ
ਅੱਛਾ।
ਚੱਲ ਕੋਈ ਗੱਲ ਨੀ ਅਹ। ਚੱਲ ਤੂੰ ਤੇ ਸਹੀ ਸਵਾਰਿਆ ਨਾ ਕਿੱਲਾਂ ਲਾ ਦਾਗੇ।
ਪੰਜ ਰੁਪਏ।
ਪੰਜ 'ਚ ਹੋ ਗਈ ਹੈ।
ਹਾਂ।
ਹਾਂ।
ਪੰਜ ਰੁਪਏ ਕਿਲੋ।
ਨਾਲੇ ਪੱਚੀ ਤੋਂ ਲੇ ਗਾ ਵਿਸਵਾਈ ਹੈ ਨਾ। ਹਨਾ ਤੇ ਪੰਜ ਕਿਲੋ ਆਟਾ ਕਿੰਨੇ ਦਾ ਵੇ।
ਉਹੀ ਤੀਹ ਰੁਪਏ ਹਿਸਾਬ ਨਾਲ ਲਗਾ ਲੋ ਤੀਨ ਪੰਜ ਪੰਦਰਾਂ ਡੇਢ ਸੌ ਰੁਪਏ।
ਡੇਢ ਸੌ ਉਹ ਹੋ ਗਏ ਪੱਚੀ ਰੁਪਈਏ ਇਹ।
ਇੱਕ ਸੌ ਪਚੱਤਰ ਹੋ ਗਏ।
ਇੱਕ ਸੌ ਪਚੱਤਰ ਉਹਨੂੰ ਦੇ ਕੇ ਨਾ ਤੇ ਉਹਨੂੰ ਕੰਘ ਖਾਲੀ ਦੇ ਦੇ ਹਫਤੇ ਦੀ। ਵੀ ਕਣਕ ਦੇ ਕੇ ਤੇ ਪੈਸੇ ਦੇ ਕੇ।
ਅੱਛਾ।
ਹਨਾ।
ਹਾਂ ਹਾਂ।
ਕੀ ਕੀ ਸਾਬ ਵਣੇਗਾ ਇਹ ਸਹੀ ਦੇਗਾ। ਉਹਨੇ ਅ ਪੰਜ ਕਿਲੋ ਆਟਾ ਪੀਸ ਕੇ ਕੋ ਨੀ ਦੇਣਾ ਮੈਂ ਕੁੜੇ ਦਾ ਹੀ ਨਹੀਂ।
ਨਹੀਂ ਪੀਸ ਤੇ ਦੇਗਾ ਉਹ।
ਹਾਂ।
ਪਰ ਪੰਜ ਕਿੱਲੋ ਦੇ। ਦੇਵਾਂਗੇ ਤਾਂ ਵੀ ਪੱਚੀ ਵੀਹ ਰੁਪਏ ਹਿਸਾਬ ਨਾਲ ਸੌ ਰੁਪਏ ਬਣਨਗੇ। ਇੱਕ ਸੌ ਦਾਰ ਰੁਪਏ।
ਇੱਕ ਸੌ ਦਸ ਰੁਪਏ ਕਹਿਣ ਦਿਓ ਹਿਸਾਬ ਨੀ ਆਉਂਦਾ ਪਿਆ।
ਵੀਹ ਰੁਪਏ ਕਿੱਲੋ ਹੋਈ ਕਣਕ ਹਾਂ ਤੇ ਦੋ ਪੰਜ। ਪੰਜੇ ਦਸ।
ਕਣਕ ਦੇਵਾਂਗੇ ਨਾ ਸਾਰੀ ਪਿਸਵਾਈ ਲਗਾ ਕੇ ਪਿਸਾਈ ਕਿੰਨੀ ਬਣਦੀ ਹੈ?
ਆਹ ਤਾਂ ਵੀ ਪੰਜਾਹ ਸੱਠ ਰੁਪਏ ਉੱਪਰ ਦੇਣੇ ਪੇਣੇ ਨਾ ਤੁਹਾਨੂੰ।
ਖਾਲੀ ਪਿਸਵਾਈ ਪੁਤਰ ਦੇਵਾਂਗੇ ਪੰਜ ਕਿੱਲੋ ਦੀ ਬਸ ਕਣਕ ਸ ਪੰਜ ਕਿੱਲੋ ਹੈ ਪੰਜ ਕਿੱਲੋ ਦੀ ਪਿਸਵਾਈ ਦਾ ਸੱਠ ਕਿਵੇਂ ਬਣੇ ਪੱਚੀ ਦੀ ਪਿਸਵਾਈ ਹੋ ਗਈ। ਤਿੰਨ ਪੰਜ ਕਿਲੋ ਆਟਾ ਪੀਸ ਕੇ ਦੇ ਦੇਣਾ। ਹਾਂ ਤੇ ਪੰਜ ਕਿੱਲੋ ਖਾਲੀ ਉਹਦੀ ਲੇ ਆਈ ਪੈੰਤੀ ਕਿੱਲੋ ਦੇ ਹਿਸਾਬ ਨਾਲ।
ਅੱਛਾ ਅਲੱਗ ਲਿਆਵਾਂ ਪੰਜ ਕਿੱਲੋ ਵੀ।
ਹਾਂ ਜਦ ਉਹਨੇ ਇਹ ਕਿਹ ਦਿੱਤਾ ਕਣਕ ਤੁਸੀਂ ਕਣਕ ਲੈ ਲੋ ਤੇ ਕਣਕ ਦੀ ਪਿਸਵਾਈ ਲੈ ਲੋ। ਤੇ ਇਹ ਆਟੇ ਦੇ ਪੈਸੇ ਨੂੰ ਕਿਹਾ ਵੀ ਖਾਲੀ ਦੇ ਦਿਓ।
ਹਾਂ।
ਹੈ ਨਾ‌। ਪਰ ਨਹੀਂ ਦੇਗਾ ਕਿਉਂਕਿ ਇਹ ਸਹੀ ਹੈ ਨਾ। ਹਾਂ ਹੋਰ? ਖਰੀ ਹੋਰ। ਫੇਰ ਵੀ ਬਚੇ ਦੋ ਢਾਈ ਕਿੱਲੋ ਕਹਿੰਦਾ ਸੀ ਨਾਨੀ ਕਹਿੰਦੀ ਨਿਮਾਣੀ ਕਾਸ਼ਤੀ ਦੇ ਕਣਕ ਕਣਕ ਹੀ ਦੇ ਦਇਆ ਕਰਾਂਗੀ। ਠੰਡੇ ਹੁੰਦੇ ਪਾਣੀ ਪੁਣੀ ਦਈ ਨਾ ਦੇ ਹੋਰ।
ਖਾਣਾ ਕੁੂਹ ਦਾ ਮਤਲਬ ਨੀ ਹੁੰਦਾ ਜਿਹੜੀ ਚੀਜ਼ ਹੁੰਦੀ ਹੈ ਮੇਨ ਮੇਨ ਚੀਜ਼। ਦੀ ਜਿਵੇਂ ਹੁੰਦੇ ਨੇ ਖਾਣ ਨੂੰ ਉਹ ਦਿੰਦੇ ਨੇ ਅੰਬ ਔਬ ਦਿੰਦੇ ਨੇ ਇਹ ਚੀਜ਼ਾਂ ਦਿੰਦੇ ਨੇ।
ਉਹਦੇ ਨਾਨੇ ਦਾ ਮਨ ਨਹੀਂ ਹੋਣਾ ਫਿਰ ਨਹੀਂ ਦਿੰਦੇ ਉਹ ਮਾਵਾਂ ਹੋਈਆਂ ਮਾਵਾਂ ਦਿਲ ਕਰਦਾ ਹੀ ਉਹ ਦਵਾਈ ਚੀਜ ਉਹ ਵੀ ਦਵਾ। ਫਿਰ ਕੀ ਕਰਦਾ।
ਦੇਣਾ ਤੇ ਚੰਗੀ ਸਹੀ ਸਹੀ ਚੀਜ਼ ਦਿਓ ਨਾ।
ਅੱਛਾ ਇਹ ਤਾਂ ਕੀ ਹੋਇ ਸ਼ੁਕਰ ਕਣਕ ਦਿਤੀ ਸੁ।
ਹਾਂ ਸੁੱਕਣ ਕੋ ਬੜੀ ਸੋਹਣੀ ਗੱਲ ਏ ਫਰੀ ਦੀ ਆਈ ਹੋਈ ਦੇ ਤੀ ਏ।
ਤੇ ਫੇਰ ਕੀ ਹੋ ਗਿਆ। ਫੋਣ ਤਾਂ ਨਾਨੀ ਨੂੰ ਲੱਗਣਾ ਜਿਦੇ ਇੱਥੇ ਬੇਜੀ ਹੈ।
ਹਾਂ ਵੀ ਗੱਲ ਸਹੀ ਹੈ।
ਤੈਨੂੰ ਲੱਗੇਗਾ।
ਹਮ।
ਵਧੀਆ ਉਹ ਮੈਂ ਨਾਨੀ ਘਰ ਹੋ ਆਈ ਤੇ ਖੁਸ਼ ਕੇਹਣਦਾ ਨਾਨੀ ਦਾ ਵੀਖ ਮਨ ਖੁਸ਼ ਦੇਖ ਦੇਖ ਜੀਵਾ।
ਸ਼ਾਮੀ ਜਮਾ ਹੋਏਗਾ ਹੁਣ ਤੇ ਸ਼ਾਮੀ।
ਆਹ ਉਹ ਅੀ ਬਦ ਮਾਂ ਨੇ ਘਰ ਸਦੀ ਲਜ ਆਹ ਪਾ ਨ ਨਾ ਸੁਿੱਦੀ ਹੈਜ ਉਹ ਨਾਨੀ
ਕਿੳ ਕਿ ਹੋਇਆ।
ਤੋਰ ਕਿੱਥੇ ਸਕਦੀ ਇਹ ਗੋਡਾ ਨੀ ਪੀੜ ਹੁੰਦਾ ਨਾਨੀ ਦਾ ਪੋੜੀਆਂ ਪੋੜੀਆਂ ਨੀ ਨਾ ਚਾੜ ਸਕਦੀ।
ਹਮ।
ਹਾਂ ਭੋੜੀ ਨੀ ਚੜ ਸਕਦੀੇ ਜ ਆ ਹੀ ਜਾਵੇ ਉਹ ਕਹਿੰਦੀ ਥੱਲੇ ਹੁੰਦਾ ਮੈਂ ਆ ਜਾਂ ਤੇ ਡੈਡੀ ਲਾ ਦਿੰਦੀ। ਕਦੀ ਪੋੜੀ ਚਾੜ੍ਹ ਗੀ ਤੇ ਹੈ ਤੇ ਫਿਰ ੳਤਰਣਾ ਮੁਖਾ ਹੋ ਜਾਣਦੇ ਅੱਗੇ ਆਈਏ ਜੇ ੳ।
ਹਾਂ ਫਿਰ ਬਾਈਕ ਤੇ ਵੀ ਨੀ ਬੈਠਾ ਜਾਂਦਾ ਨਾ।
ਹ ਮੋਟਰਸਾਈਕਲ ਵਿੱਚ ਨਹੀਂ ਬੈਠਾ ਜਾਂਦਾ।
ਹਮ ਤੇ ਬੇੰਦੇ ਦਿੱਕਤ ਆਉਂਦੀ ਹੈ।
ਹੋਰ ਚਲੋ ਠੀਕ ਹੋ ਜਾਵੇ। ਦਵਾਈ ਦੁਵੁਈ ਖਾਂਦੀ ਠੀਕ ਰਹਿੰਦੀ ਆ।
ਹਮ।
ਤੇ ਹੁਣ ਦੱਸ ਕੀ ਬਣਾਵਾਂ ਪਨੀਰ ਬਣਾਵਾਂ ਕਿ ਉ ਬਣਾਵਾਂ।
ਮਨੀ ਖਾ ਗਿਆ ਰੋਟੀ।
ਮਨੀ ਖਾ ਗਿਆ ਮੀ ਸੇ ਰੋਟੀਆਂ ਬਣਾਈਆਂ ਉਹ ਸ਼ਿਮਲਾ ਮਿਰਚਾਂੀ ਕੱਲ ਸਬਜ਼ੀ ਬਣਾਈ ਆ ਸ਼ਿਮਲਾ ਮਿਰਚਟ ਆਲੂ ਦੀ ਦੇਖੋ ਫੇਿਰ ਆਪਣਾ ਉਹ ਫਿਰ ਮੈਂ ਆਟਾ ਮਨ ਲਿਆ ਕਹਿੰਦਾ ਮੈਂ ਨੀ ਮਿਰਚਾਂ ਖਾਣੀਆਂ ਇਹਨ ਅਟਮਜ ਹ ਆਟਾ ਮਨ ਕੇ ਮੀਸੇ ਰੋਟੇ ਬਣਾ ਲਏ ਪਿਆਜ ਪਾਏ ਬੇਸਨ ਪਾਇਆ
ਹੁਣ ਵੀ ਸਟਾ ਵੀ ਹੋਇਆ ਬਣਿਆ ਵ
ਹਾਂ ਤੇ ਐ ਤੂੰ ਖਾਣੀ ਬਣਾ ਦਾਂਗੀ
ਹਮ ਆਵਾ ਆਵਾਜ਼ ਸਹੀ ਆ ਆਡੀ ਮੇਰੀ
ਹਾਂ ਸਹੀ ਹੈ
ਉਹਦੇ ਹੁਣੇ ਤਾਂ ਨੀ ਜੋ ਦਿੱਕਤ ਆਉਂਦੀ ਫੁ ਦਾ
ਨਹੀਂ ਬਿਲਕੁਲ ਸਹੀ ਆਉਂਦੀ ਪ ਕਿਲੀਅਰ ਆਵਾਜ਼ ਆਉਂਦੀ ਵਧੀਆ ਉਹਦੇ ਫੋਨ ਨੇ ਦਿੱਕਤ ਹੋਣੀ ਹੈ
ਹਾਂ ਕੱਲ ਫੋਨ ਪਰ ਤੋਂ ਫੋਨ ਕੀਤਾ ਸੀ ਨਾ ਤਾਂ ਕਹਿੰਦਾ ਕ ਯਾਰ ਰੀ ਬਹੁਤ ਫੱਟੀ ਫੱਟੀ ਗ ਹੋ ਰਹੀ ਕਲਾ ਬੈਠ ਹੈਤ ਮਗ ਨਹੀਂ ਤੇ ਕਦਾ ਆਹ ਕਹਿੰਦਾ ਏਅਰਪੋਰਟ ਉਤਾਰ ਮੈਂ ਕਿਹਾ ਏਅਰਪੋਰਟ ਗ ਤਾਰ ਮੈਂ ਕਿਹਾ ਮੇਰੀ ਸਹੀ ਆ ਮੈਂ ਕਿਹਾ ਮੈਨੂੰ ਤੇਰੀ ਸਹੀ ਆਾਰ ਫ ਤੈਨੂੰ ਮੇਰੀ ਵੀ ਸਹੀ ਆਉਣੀ ਚਾਹੀਦੀ ਹੈ ਕਹਿੰਦਾ ਨਹੀਂ ਯਾਰ ਜੀ
ਹਾਂ ਉਹ ਤਾਂ ਫੋਨ ਨੇ ਕੋਈ ਦਿੱਕਤ ਹੋਣੀ ਹੈ ਜੇ ਉਹਨੂੰ ਕਸ ਉਹ ਜਿਹੜਾ ਉਹ ਹੈਗਾ ਨਾ ਸਪੀਕਰ ਸਾਫ਼ ਕਰੋ ਵਾਹ ਆਪਣਾ
ਹਮ
ਮ ਕਿਹਾ ਸਪੀਕਰ ਸਹੀ ਕਰਵਾ ਹੋ ਤਾਂ ਹੀ ਹੋਵੇ ਕਿਸ ਸ ਦੀ ਆਜ਼ ਹੈਗੀ
ਉਹਦਾ ਫੋਨ ਖ਼ਰਾਬ ਹੋ ਗਿਆ ਨਾ।
ਹੂ ਫੋਨ ਖਰਾਬ ਉਹਦਾ ਉਹਦਾ ਫੋਨ ਖ਼ਰਾਬ ਉਹਨੂੰ ਕਹਿ ਫੋਨ ਠੀਕ ਕਰਵਾ ਕੇ ਭੇਜ ਦੇ। ਕਿ ਫਿ ਡਿਗੀ ਐ।
ਪਾਣੀਏ ਚ ਪਾਣੀ 'ਪਾ।
ਆਹ, ਤੇ ਖ਼ਰਾਬ ਹੀ ਹੋਣਾ ਪਾਣੀ ਦੇ ਅੱਗੇ ਚੀਜ਼ ਖ਼ਰਾਬ ਏ।
ਪਾਣੀ ਚ ਗਿਰਿਆ। ਉਹ ਪਾਣੀ ਚ ਸਪੀਕਰ ਤਾਂ ਸਪੀਕਰ ਚ ਵੱੜ ਗਿਆ ਦੁਬਾਰਾ ਪਾਣੀ।
ਹੂ
ਤੇ ਬਸ ਖ਼ਰਾਬ ਹੋ ਗਿਆ। ਫਿਰ ਕੀ ਸਪੀਕਰ ਬਣ।
ਤਾਂ
ਕਿਰਿਆ ਵੀ ਮੇਰੇ ਕੋਲੋਂ ਹੋਈ ਸੀ।
ਹਾਂ। ਉਹਨੇ ਕੁਛ ਕਿਹਾ ਨੀ ਬ ਠੀਕ ਕਰਾ ਕੇ ਦੇ ਰਹੇ ਏਹਲਾ ਫੇਰ।
ਇਨਾਂ ਅੱਜ ਥੋੜ੍ਹੀ ਕਿਰਿਆ ਏ ਦੋ ਦੋ ਦੋ ਢਾਈ ਸਾਲ ਪਹਿਲੇ ਕੇਹਾ ਸੀ।
ਅੱਛਾ! ਹਾਲੇ ਤੋ ਕੋਲ ਠੀਕ ਨੀ ਕਰਵਾਇਆ ਸੀ। ਕਰ ਦੋ ਢਾਈ ਸਾਲ ਹੇ ਹੋਉਹ ਸਪੀਕਰ ਸਹੀ ਹੋਣਾ ਏ, ਉਹ ਨਾ ਉਹ ਖਰਾਬ ਐਲਾ ਨਾ
ਹਮ
ਬ ਹਹ ਤੇ ਮੈਨੂੰ ਕੱਲ ਤੱਕ ਲਿਆ ਦਈ ਓ, ਵਾਏ ਗੁਰੂ, ਵਾਏ ਗੁਰੂ ਵਾਲਾ।
ਇਦ ਵਾਰ ਗਿਆ। ਯਾਦ ਦੁਆਇਆ ਮੈਨੂੰ।
ਹਾਂ ਹੁਣ ਜਾਏਗਾ ਤੇਣ ਕੋਈ ਗੱਲ ਨੀ ਲਏ ਮੇਰਾ ਭਾਰ ਰੁਕ ਗਿਆ ਅੱਗੇ ਮੈਂ ਸਵੇਰੇ ਮਨੀ ਨੂੰ ਮੈਂ ਕਹਿੰਦੀ ਪ ਮੈਂ ਕਿਹਾ ਮਨੀ ਪਾਠ ਮੇਰਾ ਰਹਿ ਹੀ ਗਿਆ। ਮੇਰਾ ਪੈਰੇ ਸਾਰੀ ਦਿਣੀ ਪਾਠ ਸਦਾ ਸੀ ਪੈਲੀ ਪ ਪੁੜੀ ਦਾ ਮੈਂ ਕਿਹਾ, ਉਸ ਤੋਂ ਬਾਅਦ ਹੋਇਆ ਹੀ ਕੋਈ ਨੀ। ਮਸੀਮਡ ਕਰ ਤੇ ਸ ਸੀਮਡ ਪਕੜ ਕੇ ਪੇਣਾ ਪੈਂਦਾ, ਇਹਨੂੰ ਉਂਗਲ ਵਿੱਚ ਪਾਇਆ ਵੇ, ਪਹਿਲੀ ਪੁੜੀ ਦਾ ਪਾੜ ਕੀਤਾ, ਚੱਲ ਇੱਕ ਬਟਨ ਦਬਾ ਤਾ। ਧਿਆਨ ਬੜਾ ਸੁੱਖ ਹੁੰਦਾ ਇਹਦਾ ਕਾਊਂਟਰ ਦਾ। ਨਾ, ਧੁੱਪ ਤੇ ਵੀ ਰੱਖਿਆ ਵੇ। ਮੈਂ ਕਿਹਾ ਇਹ ਨਾ ਪਾਣੀ ਚ ਪੈ ਗਿਆ, ਮੈਂ ਫੇਰ ਨਾ ਮੇਰੇ ਕੋਲੋਂ ਉਹਦੇ ਭਾਂਡੇ ਮਨਦੀ ਮਾਜਦੀ ਪਈ ਸੀ ਨਾ, ਮੈਂ ਕਿਹਾ ਚੱਲ ਦੋ ਮਿੰਟ ਹੋ ਪਾਣੀ ਰੋੜ ਕੇ ਪਕੜਿਆ ਸੀ ਨਾ ਮੈਂ। ਉਹ ਮੁਦਾ ਢੇਡਾ ਹੋ ਗਿਆ, ਥੋੜਾ ਜਿਹਾ ਉਂਗਲ ਤੇ ਇਹ ਪਾਇਆ ਸੀ, ਵਾਹਿਗੁਰੂ ਵਾਲੀ ਜਗਾ ਮੈਂ ਤਾਂ ਹੋ ਗਿਆ ਇਹ ਉਹਦੇ ਖਰਾਬ ਹੋ ਗਿਆ। ਚੰਗਾ ਪਤਾ ਚੱਲਦਾ ਪਿਆ ਸੀ ਐਦਾ ਵਧੀਆ, ਹੋ, ਕਿੰਨਾ ਵਧੀਆ ਚਲਦਾ ਪਿਆ ਸੀ? ਮੈਂ ਕਿਹਾ ਚਿਰ ਮੈਂ ਮੰਨੀ ਨਹੀਂ ਕਰਦੀ ਵੈਸੇ ਮੈਂ ਕਿਹਾਮਣੀ ਮਨੀ ਅਹ ਆਪਣਾ ਤੂੰ ਜਾਈ ਨਾ ਇੱਕ ਵਾਰ ਬ ਜੇ ਮੈਨੂੰ ਨਾ ਯਾਦ ਰਿਹਾ ਤੇ ਮੈਂ ਕਿਹਾ ਜਾ ਮੈਂ ਕਿਹਾ ਵੈਸੇ ਮਿਲ ਕੇ ਆਵੇ।
ਏ ਕੱਲ-ਕੱਲ ਅਗਰ ਕੱਲ-ਕੱਲ ਪਰਸੋਂ ਜਾਵਾਂਗਾ ਤੇ ਲੈ ਆਵਾਗਾ।
ਹੂੰ, ਕੱਲ ਕਿੱਥੋਂ ਲੈਣਾ ਕੱਲ ਤੇ ਸ਼ਨੀਵਾਰ ਏ? ਦੁਕਾਨਾਂ ਲੱਗੀਆ ਹੁੰਦੀਆਂ ਵਪੂ ਦੇ ਸੇਰ।
ਨਈ।
ਐਤਵਾਰ ਨੂੰ ਹੁੰਦਾ ਪ੍ਰੋਗਰਾਮ,
ਏਤੇ ਤੂੰਈ ਨੇੜੇ-ਤੇੜੇ ਮਿਲ ਜਾਂਦਾ।
ਹਾਂ ਔਨਲਾਈਨ ਵੇਖਿਆ, ਔਨਲਾਈਨ ਸੱਠ ਰੁਪਏ ਦਾ ਹੈਗਾ, ਤੇ ਇੱਕ ਸੋ ਚਾਲੀ ਰੁਪਏ ਦਾ ਵੀ।
ਐਥੇ ਪੰਜਾਹ ਦਾ,
ਪੰਜਾਹ ਦਾ, ਪੁੱਛਿਆ ਸੀਗਾ।
ਹਾਂ,
ਹਾਂ, ਇੱਥੇ ਮਹਿੰਗਾ ਵੇ ਉਥੇ ਸੱ ਹੈਂ। ਨਹੀਂ-ਨਹੀਂ, ਇੱਕੋ ਸੀ ਇੱਕੋ ਦਿੱਤਾ ਸੀ, ਉਹ ਕਿਸਨ ਗਲੇ ਵੀਰ ਜੀ ਨੇ ਦਿੱਤਾ ਸੀ, ਸਾਰਿਆਂ ਨੂੰ ਇੱਕੋ ਕਹਿ ਦਿੱਤਾ ਦਿੱਤਾ ਸੀ, ਇੱਕ ਸਿਮਰਨ-ਸਿਮਰਨ ਕਰਨ ਵਾਸਤੇ ਸੀ, ਜਿਹੜਾ ਲਾਇਆ ਜਿਹੜਾ ਸਪੀਕਰ ਵਾਹਿਗੁਰੂ-ਵਾਹਿਗੁਰੂ ਆ।
ਇੱਕੋ ਸੀ ਇੱਕ ਹੈਗਾ ਸੀ ਇੱਕ ਸਿਮਰਨਾ ਸੀ, ਛੋਟਾ ਜਿਹਾ ਸਿਮਰਨਾ ਸੀ। ਸਤਾਈ ਮਣਕਿਆ ਦਾ ਅਤੇ ਹੱਸ ਸਾਰੀ ਸੰਗਤ ਨੂੰ ਦਿੱਤਾ ਸੀ, ਨਾ ਮੈਨੂੰ ਵੀ ਦਿੱਤਾ ਸੀ ਇਹ ਸਾਰੀ ਸੰਗਤ ਨੂੰ ਦਿੱਤਾ ਐ।
ਅੱਛਾ।
ਹਾਂ ਉਹ ਫੇਰ ਉਦੋਂ ਤਾਂ ਆਪ ਮੈਂ ਯੂਜ ਕਿੱਥੇ ਕੀਤਾ, ਮੈਂ ਕਿਹਾ ਚੱਲ ਪਾਠ ਉਹ ਫੇਰ ਮਨਪੀਤ ਸਿੰਘ ਜੀ ਕਹਿੰਦੇ ਬਈ ਪੈਲੀ ਪੋੜੀ ਦੇ ਪਾਠ ਦਿਓ, ਫੇਰ ਕਰ ਅਸੀਂ ਨਾਨਕ ਸਰ ਜਾਣਾ ਪੁੱਛੋ ਅਸੀਂ ਦੱਸ ਕਰਾ ਦਾਂਗੇ ਤੇਰੇ ਪਾਠਾਂ ਦੇ ਵੀ ਇੰਨੇ ਪਾਠ ਦੇ ਕੀਤੇ ਨੇ। ਤੇ ਚਲੋ ਬ ਚ ਚਲਾ ਦੇ ਕਹਿੰਦੇ